ਹੈਲੋ। ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ ਕੀ ਹਾਲ ਨੇ। ਕੀ ਹਾਲ ਨੇ।
ਵਧੀਆ ਵਧੀਆ ਤੁਸੀਂ ਸੁਨਾਓ।
ਵਧੀਆ। ਹੋਰ ਦੱਸੋ? ਹੈਲੋ
ਬਸ ਤੁਸੀਂ ਸੁਨਾਓ।
ਵਧੀਆ ਬੈਠੇ ਹਾਂ ਠੰਡੀ ਹਵਾ ਦੇ ਵਿੱਚ।
ਠੰਡੀ ਹਵਾ ਏ ਸੀ ਚਲਾਇਆ। ਬਾਰਿਸ਼ ਆ ਰਹੀ ਏ।
ਬੜੀ ਤੇਜ਼ ਬਾਰਿਸ਼ ਆ ਰਹੀ। ਭੇਜ ਦਿੰਦੇ ਹਾਂ, ਆਜਾ ਲੇਜਾ
ਤੁਸੀਂ ਭੇਜ ਦੋ
ਹਜੇਵਾ ਫੇਰ ਨੀ ਜਾਂਦੇ ਅਸੀਂ, ਆਨਾ ਪੈਂਦਾ ਲੈਣ ਆਸਤੇ
ਚਲੋ ਕੋਈ ਨੀ ਆਵਾਂਗੇ
ਹੋਰ
ਮੌਸਮ ਵੈਸੇ ਇੱਧਰ ਤੇ ਹਵਾ ਚੱਲ ਰਈ ਏ, ਪਰ ਬਾਰਿਸ਼ ਦਾ ਕੋਈ ਚਾਂਸ ਨੀ ਏ, ਧੁੱ। ਭਲੇ ਧੁੱਪੇ ਚ, ਹਵਾ ਚੱਲ ਰਈ ਠੰਡੀ।
ਧੁੱਪ ਨਿਕਲ ਰਈ ਏ, ਆ ਰਈ ਜਾ ਰਈ, ਅੱਛਾ ਉਹ ਗੁੜੀਆ ਕਦੋਂ ਆ ਰਈ?
ਦੇਖੋ, ਹਜੇ ਕੁਛ ਨਈ ਪਤਾ ਉਨਾਂ ਦਾ।
ਹਜੇ ਕੁਛ ਨੀ ਪਤਾ।
ਨਾ।
ਅੱਛਾ ਵੱਨ।
ਵੈਸੇ ਉਨਾਂ ਦੀ ਕੁੜੀ, ਵੈਸੇ ਉਹਨਾਂ ਦੀ ਕੁੜੀ ਛੋਟੀ ਏ ਪਰ ਆਪ ਮਲਬ ਇੱਧਰ-ਉਧਰ ਆਪਣੇ ਮਾਮਿਆਂ ਵੱਲ ਜਾਣ ਵਾਸਤੇ ਸਈ ਏ, ਉਨ੍ਹਾਂ ਦੀ ਕੁੜੀ।
ਅੱਛਾ, ਤੇ ਮਾਮੇ ਤੋਂ ਚੰਡੀਗੜ੍ਹ ਵਗੈਰਾ ਰੈਂਦੇ ਨੇ ਮੇਰੇ ਖਿਆਲ ਨਾਲ।
ਹਾਂ, ਓਧਰ ਈ ਰੈਂਦੇ ਨੇ।
ਅੱਛਾ ਉੱਥੇ ਉਹ ਆਈ।
ਔਰ, ਕਰ ਏਦੇ ਚ।
ਅੱਛਾ!
ਤੇ ਹੁਣ ਤਾਂ, ਮੇਰੇ ਖਿਆਲ ਨਾਲ ਦੋ ਮਈਨੇ ਦੀ ਹੋ ਗਈ ਨਈ।
ਹਾਂ ਦੋ-ਢਾਈ ਮੀਨੇ ਦੀ ਹੋ ਗਈ ਏ, ਮਾਰਚ ਚ ਹੋਈ ਸੀ। ਉੱਨੀ ਮਾ ਆ, ਆ ਉੱਨੀ ਮਾਰਚ ਨੂੰ ਹੋਈ ਸੀ, ਸਤਰ੍ਹਾਂ ਮਾਰਚ ਨੂੰ। ਪ੍ਰੈਲ, ਮਈ, ਜੂਨ।
ਤੀਸਰਾ ਮਹੀਨਾ ਏ ਹੁਨ ਤੇ, ਤਿੰਨ-ਚਾਰ ਮਹੀਨੇ ਦੀ ਹੋ ਗਈ ਤਿੰਨ ਮਹੀਨੇ ਦੀ ਹੋ ਗਈ ਫਿਰ ਤੇ ਉਹਨੂੰ ਆਣਾ ਚਾਹੀਦੇ ਗੁਮੰਣ ਵਸਤੇ
ਮਰਜ਼ੀ ਹਾਂ, ਵੈਸੇ ਹੁਨ ਗਰਮੀ ਵੀ ਜਾਦਾ ਏ, ਦੇਖੋ ਰੱਖੜੀ ਦੇ ਆਸ-ਪਾਸ ਆਣ
ਅੱਛਾ ਕਿਹ ਰੀ ਹੋਗੀ ਰੱਖੜੀ ਤੇ
ਹਮ, ਕਿਹ ਤੇ ਰਹੇ ਨੇ ਰੱਖੜੀ ਦੇ ਆਸ-ਪਾਸ
ਅੱਛਾ-ਅੱਛਾ, ਸਈ। ਹੋਰ ਕੀ ਕਰਦੀ ਰਹਿੰਦੀ ਕੁੜੀਆ ਪਤਾ ਨੀ
ਬਸ ਹੋਰ ਸੁਣਾਓ
ਕੀ ਸੁਣਾਈਏ, ਕੋਈ ਰੈਸਪੀ ਦੱਸੋ, ਜਿਹੜੀ ਵਧੀਆ ਹੋਵੇ ਬੱਚਿਆਨ ਬਣਾ ਕੇ ਖੁਆਈਏ ਕੁਛ, ਬੱਚੇ ਪਰੇਸ਼ਾਨ ਕਰਦੇ ਨੇ ਬਈ।
ਚੂਰੀਅਨ ਬਨਾ ਦੋ, ਫਰਾਈਡ ਰਾਈਸ ਬਨਾ ਦੋ
ਅੱਛਾ ਫਰਾਈਡ ਰਾਈਸ ਕਿਵੇਂ ਬਣਾਉਦੇ ਓ ਤੁਸੀਂ ਆਂਦਾ ਬਨਾਣਾ।
ਹਾਂ, ਮੈਂ ਬਨਾਂਨੀ ਆਂ ਫਰਾਈਡ ਰਾਈਸ ਹੁਨੀ ਬਣਾਏ ਦੇ ਸੀ ਪਰਸੋਂ-ਤਰਸੋਂ।
ਅੱਛਾ, ਕੀ ਨੀ ਬਣਾਦੇ?
ਜੀ, ਪਹਿਲੇ ਨਾ ਚ ਰਾਈਸ ਨੂੰ ਬੋਇਲ ਕਰ ਲੈਂਨੀ, ਉਹ ਕਰ ਲੈਂਨੀ ਆ ਬੋਇਲ
ਹੂੰ-ਹੂੰ
ਨਮਕ ਪਾ ਕੇ ਨਾ, ਤੇ ਮਲਬ ਅਲੱਗ-ਅਲੱਗ ਰਹਿਣੇ ਚਾਹੀਦੇ ਨੇ ਉਸ ਹਿਸਾਬ ਨਾਲ, ਮਲਬ ਪਾਣੀ ਪਾਣਾ ਐ ਤੇ, ਉਹਨੂੰ ਬੁਆਇਲ ਕਰਕੇ ਓਹਨੂੰ ਥੋੜ੍ਹੇ ਠੰਡੇ ਕਰਨ ਵਾਸਤੇ ਨਾ ਕਿਸੇ ਵਿੱਚ ਲੁੱਧ ਲੋ।
ਹਾਂ।
ਅਲੱਗ-ਅਲੱਗ ਕਰ ਲਓ ਮਲਬ ਅਗਰ ਤੁਹਾਨੂੰ ਲਗ ਰਿਹਾ ਹੈ ਕਿ ਥੋੜ੍ਹੇ ਕੱਠੇ ਹੋਏ ਦੇ ਨੇ ਤੇ ਉਹਨੂੰ ਥੋੜ੍ਹਾ ਹੱਥ ਨਾਲ ਅਲਗ-ਅਲਗ ਕਰਕੇ ਨਾ ਠੰਡੇ ਕਰਨਾ ਚ, ਤੇ ਫਿਰ ਸਬਜ਼ੀਆਂ ਰੈਡੀ ਕਰ ਲਓ ਇਨੇ 'ਚ ਤੁਸੀਂ ਔ, ਗਾਰਲਿਕ ਔ, ਸ਼ਿਮਲਾ ਮਿਰਚ ਪਾ ਸਕਦੇ ਓ ਤਿੰਨੋ-ਤਿੰਨੋ ਤਰ੍ਹਾਂ ਦੀ ਪੀਲੀ, ਹਰੀ ਲਾਲ, ਹੋਰ ਬੀਨਸ ਪਾ ਲਓ ਵਲੀਆਂ ਜੋ ਸੋਇਆਬੀਨ ਹੁੰਦੀਆਂ ਨੇ ਸ਼ਾਇਦ ਉਹ ਬੀਨਸ, ਉਹ ਪਾ ਲੋ
ਅੱਛਾ।
ਹੋਰ, ਸਪਰਿੰਗ ਓਨੀਅਨ ਪਾ ਲਉ
ਅੱਛਾ।
ਤੇ। ਬਸ, ਇਹੀ ਮੈਂ ਤਾਂ, ਜ਼ਿਆਦਾਤਰ ਇਹੀ ਬਣਾ, ਇਹੀ ਪਾਉਂਦੀ ਹਾਂ, ਮਤਲਬ ਤਿੰਨ ਸਬਜ਼ੀਆਂ ਤੇ ਗਾਜਰ ਹੈ, ਗਾਜਰ ਪਾ ਲਓ, ਗਾਜਰ ਵੀ ਪਾ ਸਕਦੇ ਹੋ। ਬਸ ਇਹੀ ਹਾਂ, ਇਹੀ ਸਬਜ਼ੀਆਂ ਪਾਂਨੀ ਆ। ਫਿਰ, ਥੋੜ੍ਹਾ ਜਿਹਾ, ਗਾਰਲਿਕ ਕੱਟ ਲੈਂਨੀ ਆ। ਬਲਦੇ ਤੇਲ ਚ, ਥੋੜ੍ਹਾ ਗਾਰਲਿਕ ਪਾ ਕੇ, ਤੇ ਫਿਰ ਪਿਆਜ ਬਰੀਕ-ਬਰੀਕ ਪਿਆਜ, ਕੱਟ ਕੇ ਪਾ ਲੈਂਦੀ ਹਾਂ। ਤੇ, ਫਿਰ ਨਾਲ ਹੀ, ਸਬਜ਼ੀਆਂ ਸੁੱਟ ਦਿੰਨੀ ਆ, ਸਾਰੀ। ਤੇ, ਫਿਰ ਸਬਜ਼ੀ ਜਿੰਨਾ, ਦਾ ਵੀ ਨਮਕ ਪਾਉਣਾ, ਮਤਲਬ ਜਿੰਨੀਆਂ ਸਬਜ਼ੀਆਂ ਨੇ, ਉਹਦਾ ਦਾ ਥੋੜ੍ਹਾ ਜਿਹਾ ਨਮਕ ਪਾ ਦਉ। ਫਿਰ, ਇੱਕ ਸ਼ੇਜ਼ਵਾਨ ਦਾ, ਫਰਾਈਡ ਰਾਈਸ ਮਸਾਲਾ ਮਿਲਦਾ। ਉਹ ਲੈ ਲਉ, ਫਰਾਾਈਡ ਰਾਈਸ ਮਸਾਲਾ। ਹਮ, ਫਿਰ ਮਸਾਲਾ ਪਾਉੰਦੇ, ਬਸ ਫਿਰ ਮਸਾਲਾ ਹੀ ਪਾਂਨੀ ਆਂ। ਅਗਰ, ਸੋਸਿਸ ਪਉਣੀਆਂ ਨੇ, ਮਤਲਬ ਅਗਰ ਸੌਸ ਸਪਾਈਸਿਸ ਸੌਸ ਤੁਸੀ, ਪਾਉਣੀਆਂ ਨੇ, ਤੇ ਪਾ ਸਕਦੇ ਹੋ।
ਸੋਇਆ ਸੋਸ?
ਸੋਇਆ ਸੋਸ ਵੀ ਪਾ ਸਕਦੇ, ਅਗਰ ਬਲੈਕ ਕਰਨੀ ਹੋਏ ਤੇ ਤਾਂ ਸੋਇਆ ਸੋਸ ਪਾ ਲਓ ਤੇ, ਉਹ ਵੀ ਆਉਂਦੀਆਂ ਨੇ ਲਾਲ-ਲਾਲ ਚਟਨੀਆਂ ਵੀ ਤੇ ਆਉਂਦੀਆਂ ਨੇ ਉਹ ਵਾਲੀ ਮਿਰਚ, ਮਿਰਚਾਂ ਵਾਲੀ-
ਅੱਛਾ, ਸ਼ੇਜਵਾਨ ਸੋਸ?
ਹਮ, ਸ਼ੇਜ਼ਾਨ ਸੋਸ ਮਿਰਚਾ ਵਾਲੀ।
ਅੱਛਾ-ਅੱਛਾ।
ਉਹ, ਪਾ ਲਉ? ਫਿਰ, ਉਹਦੇ ਵਿੱਚ ਆਇਲ ਸੁੱਟ ਦਿਉ।
ਅੱਛਾ।
ਫਿਰ ਚੌਲਾਂ ਨੂੰ, ਮਿਕਸ ਕਰ ਲਉ। ਸਾਰੇੇ, ਚੌਲਾਂ ਨੂੰ।
ਹਮ।
ਬਸ, ਭਾਵੇਂ ਜੇ ਨਾਲ ਮਨਚੂਰੀਅਨ ਬਣਾ ਲਏਮਨਚੂਰੀਅਨ ਬਣਾ ਲਓ।
ਅੱਛਾ, ਮਨਚੂਰੀਅਨ ਕਿਵੇਂ ਬਣਾਉਂਦੇ ਹੋ?
ਮਨਚੂਰੀਅਨ ਮੈਂ, ਮੈਂ ਤੇ ਇਹਦਾ ਬਣਾ, ਬੰਦ ਗੋਭੀ ਦਾ ਬਣਾਇਆ ਸੀ ਇੱਕ ਵਾਰ। ਵੈਸੇ ਮੈਂ ਫੁੱਲ ਗੋਭੀ ਦਾ ਵੀ ਬਣਾ ਲੈਂਦੀ ਹਾਂ। ਫੁੱਲ ਗੋਭੀ ਦਾ ਵੀ ਸਹੀ ਬਣਦਾ।
ਫੁੱਲ ਗੋਭੀ ਸਹੀ ਰਹਿੰਦੀ ਹੈ। ਬੰਦ ਗੋਭੀ ਖਾਂਦੇ ਹੋਏ ਡਰ ਲਗਦਾ।
ਮੈਂ ਤੇ ਬੜੇ, ਇੱਕ-ਇੱਕ ਪੱਤਾ ਕੱਟ-ਕੱਟ ਕੇ ਬਣਾਨੀ ਆ।
ਹਮ, ਪੱਤਿਆਂ ਤੇ ਵਿੱਚ ਹੀ ਨੀ ਦਿਖਦਾ, ਉਹ ਕੀੜਾ ਜਿਹੜਾ, ਕੀੜਾ ਹੁੰਦਾ ਉਹਦੇ ਅੰਦਰ।
ਅਰੇ, ਕਹਿੰਦੇ ਨੇ, ਪਰ ਮੈਂ ਬੜਾ ਗਰਮ ਪਾਣੀ ਚ ਬੋਇਲ ਕਰਕੇ ਕੇ, ਪੱਤਾ ਕੱਢ ਕੇ, ਫਿਰ ਕੱਟਦੀ ਹਾਂ। ਮੋਮੋਸ ਵੀ, ਬਣਾਉਂਦੇ ਹੋਣ ਨਾ, ਤੇ ਐਵੇਂ ਈ ਕੱਟਦੀ ਹਾਂ, ਇੱਕ- ਇਕੱ ਪੱਤਾ ਕਰਕੇ।
ਮੋਮੋਜ਼ ਵਗੈਰਾ?
ਫੇਰ, ਮੈਂ ਫੁੱਲ ਗੋਭੀ, ਚੌਪ ਕਰ ਲਓ, ਬਰੀਕ- ਬਰੀਕ
ਹਾਂ -ਹਾਂ।
ਗਾਜਰਾਂ, ਬਰੀਕ-ਬਰੀਕ ਚੋਪ ਕਰ ਲਓ ਤੇ ਸ਼ਿਮਲਾ, ਮਿਰਚ ਪਾ ਲਓ।
ਹਾਂ।
ਚੌਪ ਕਰਕੇ, ਤੇ ਫਿਰ ਉਹਨੂੰ, ਅਗਰ ਤੁਸੀਂ ਮੇਦਾ ਥੋੜ੍ਹਾ ਮੇਦੇ ਨਾਲ ਬਣਾ ਲਓ, ਤੇ ਬੋਲਸ ਮੇਦੇ ਇਹਦੇ ਨਾਲ ਮਿਕਸ ਕਰ ਲਓ।
ਮੈਦਾ, ਯਾਰ ਅਰਾ ਰੋਟ?
ਆਰਾ ਰੋਟ, ਮਰਜ਼ੀ ਹੈ, ਅਗਰ ਅਰਾ ਰੋਟ, ਵੈਸੇ ਤਾਂ ਮੈਦੇ ਦੇ ਜਲਦੀ ਹੋ ਜਾਂਦੇ ਨੇ, ਆਰਾ ਰੁਟ ਮੈ ਤਾ ਅਰਾਰੋਟ ਵੀ ਪਾ ਸਕਦੇ ਹੋ ਉਹਦੇ ਬਲੱਸ ਬਣਾਉਣ ਵਸਤੇ ਮੈਦਾ ਪਾਣਾ ਮੈਦਾ ਵੀ ਪਾ ਸਕਦੇ ਹੋ ਧੋੜਾ ਜਿਹਾ।
ਅੱਛਾ।
ਹੂੰ, ਮਿਕਸ ਹੋ ਜਾਣ ਬਸ। ਹਾਂ, ਮਿਕਸ ਕਰਕੇ ਉਹਦੇ ਪਕੌੜੇ ਜੇ ਜਿਵੇ ਪਕੌੜੇ ਤਲੇ ਜਾਂਦੇ ਨੇ।
ਹੂੰ।
ਉਹੈਂ ਪਾਣੀ ਨਹੀਂ ਪਾਣਾ ਨਮਕ ਪਾਦੋ ਉਹਦੇ ਵਿੱਚ ਬੋਲ ਉਹ ਹੀਓ ਮਤਲਬ ਬਸ ਸਬਜ਼ੀਆਂ ਵਿੱਚ ਨਮਕ ਪਾ ਦਿਉ, ਥੋੜ੍ਹੀ ਜਿਹੀ ਕਾਲੀ ਮਿਰਚ ਪਾ ਦਿਓ। ਤੇ ਫਿਰ ਉਹਦੇ ਬੋਲਸ ਬਣਾ ਕੇ ਨਾ ਤਲ ਲਉ।
ਹੂੰ।
ਉਹਨਾਂ ਨੂੰ ਗੋਲ-ਗੋਲ ਬੋਲਸ ਬਣਾ ਕੇ ਤੇ ਫੇਰ ਇਨੀ ਦੇਰ ਉਹਦਾ ਤੜਕਾ ਤੜਕਾ ਤਿਆਰ ਕਰ ਲਓ ਉਹਦੇ ' ਵੀ ਲਸਣ ਪਾ ਸਕਦੇ ਹੋ ਮਤਲਬ ਪਿਆ ਥੋੜ੍ਹਾ ਜਿਹਾ ਓਇਲ ਪਾ ਕੇ ਪਿਆਜ਼ ਪਾ ਲਉ, ਸ਼ਿਮਲਾ ਮਿਰਚ ਪਾ ਲਉ ਮੋਟੀ-ਮੋਟੀ ਕੱਟ ਕੇ। ਫਿਰ ਗਾਜਰ ਪਾ ਲਓ। ਬਸ ਇਹਹੀ ਸਪ੍ਰਿੰਗ ਅਨੀਅਨ ਦੇ ਉਪਰ ਪਾ ਸਕਦੇ ਹੋ ਉਹਦੇ-ਉਹਦੇ ਚ ਪੈਂਦੀ ਹੈ ਸੋਇਆ ਸੋਸ ਪਏਗੀ, ਸ਼ੇਜ਼ਵਾਨ ਪਏਗੀ ਥੋੜ੍ਹਾ ਜਿਹਾ ਵਿਨੇਗਰ ਪਏਗਾ। ਟੋਮੈਟੋ ਕੈਚਪ ਪਏਗਾ।
ਅੱਛਾ, ਉਹ ਤਾਂ ਆਪਣੇ ਹਿਸਾਬ ਉਹਦੇ ਨਾਲ ਬਣਾ ਲਈਏ ਜਿਵੇਂ ਹੁਣ ਅਗਰ ਖੱਟਾ ਜਿਸ ਹਿਸਾਬ ਨਾਲ ਖਾਣਾ ਉਹ ਪਾਈਏ।
ਹਾਂ, ਉਹ ਤਾਂ ਆਪਣੀ ਮਰਜ ਜਿ ਦੇ ਹਿਸਾਬ ਨਾਲ
ਤਿੱਖਾ ਵੀ ਆਪਣੇ ਹਿਸਾਬ ਨਾਲ ਬਣਾ ਲਈਏ।
ਹੂੰ-ਹੂੰ, ਉਹ ਆਪਣੇ ਹਿਸਾਬ ਨਾਲ ਬਣਾ ਲੋ, ਹਾਂਜੀ।
ਤੇ ਜਿਹੜਾ ਉਹ ਬਣਾਇਆ ਹੈ ਉਹ ਜੀ, ਉਹ ਬਣਾਇਆ ਪੁਲਾਓ ਜਿਹੜਾ ਬਣਾਇਆ ਉਹ।
ਅੱਛਾ ਫਰਾਈਡ ਰਾਈਸ ਉਹਨੂੰ ਉਹਦੇ ਨਾਲ਼। ਖਾਣਾਂ ਉਹਦੇ ਨਾਲ਼ ਖਾਂ ਲਓ ਨਹੀਂ ਤੇ ਫ਼ਿਰ ਉਹਨੂੰ ਅਗਰ ਚਟ। ਪੀਨਾ ਖਾਣਾਂ ਗਰੀ।
ਨਹੀਂ ਤੇ ਉਹ ਫਰਾਈਡ ਰਾਈਸ ਜਿਹੜੇ ਬਣਾਏ ਨੇਂ ਉਹ ਉਹਨਾਂ ਨੂੰ ਤੜਕਾ ਨੀਂ ਮਾਰਨਾਂ?
ਹਾਂ ਉਹਨੂੰ ਤੜਕਾ ਵਿੱਚ ਪਾ ਦੋ ਨਾ ਚੋਲਾਂ ਚ ਤੜਕਾ ਲਾ ਕੇ। ਕੇ ਉਹਨੂੰ ਵੀ ਪਿਆਜ਼ ਸ਼ਿਮਲਾ ਮਰਚ ਹਾਂ- ਹਾਂ -ਹਾਂ -ਹਾਂ- ਹਾਂ ਤੜਕਾ ਮਾਰ। ਹਾਂ ਉਹਦੇ 'ਚ ਫਰਾਈਡ ਰਾਈਸ ਮਸ਼ਾਲਾਂ ਪਾਣਾ ਨਾ ਫਰਾਈਡ ਰਾਈਸ ਦਾ ਮਸ਼ਾਲਾਂ ਮਿਲ਼ਦਾ ਉਹ ਪਾ ਲਓ। ਬਸ ਉਹਨੂੰ ਤੜਕਾ ਲਾ ਕੇ। ਫਰਾਈਡ ਰਾਈਸ ਉਹਦੇ ਨਾਲ਼ ਖਾ ਲਓ ਮਨਚੂਰੀਅਨ ਨਾਲ਼ ਨਹੀਂ ਤੇ ਫ਼ਿਰ ਤੁਸੀਂ ਉਹਦੇ ਨਾਲ਼ ਖਾਂ ਸਕਦੇ ਹੋ। ਹੋਰ
ਚਟਨੀ ਵਗੈਰਾ ਕੋਈ ਬਣਾ ਲਈਏ, ਇਹਦੇ ਨਾਲ।
ਹਾਂ, ਉਹ ਆਪਣੀ ਮਰਜ਼ੀ ਹੈ ਤੁਹਾਡੀ।
ਹੂੰ, ਸਾਡੇ ਤੇ ਵੈਸੇ ਜ਼ਿਆਦਾਤਰ ਚਟਨੀ ਲਸਣ ਤੇ ਪਿਆਜ ਦੀ। ਤੇ ਨਾਲ ਦਹੀਂ ਦਾ ਰਹਿਤਾ।
ਅੱਛਾ, ਹਾ ਰਾਯ ਮਤਲਬ ਏ ਕੇ ਰਾਇਤੇ ਨਾਲ ਮਤਲਬ ਜਿੱਦਾਂ ਹਰੀ ਚਟਨੀ ਨਾਲ, ਦਹੀਂ ਵਾਲੀ ਚਟਨੀ ਨਾਲ ਖਾ ਲਉ।
ਹਾਂ, ਉਹ ਮਜ਼ਾ ਆਉਂਦਾ ਫਿਰ ਖਾਣ ਇਚ। ਹਾਂ, ਤੇ ਇਹ ਵੇਖਾਂਗੀ ਬਣਾ ਕੇ ਮੈਂ ਮਨਚੂਰੀਅਨ ਬਣਾ ਕੇ ਵੇਖਾਂਗੀ ਮੈਂ ਬਣਾਇਆ ਨੀ ਕਦੀ ਮਨਚੂਰੀਅਨ।
ਸਵਾਦ ਬਣਦਾ ਹੈ।
ਦੇਖਾਗੀ ਬਣਾਂ ਕੇ, ਕਦੀਂ ਬਣਾਈਆਂ ਹੀ ਨਹੀਂ।
ਹੋ ਦੇਖਦੀ ਹਾਂ ਬਣਾਂ।
ਅਸੀਂ ਵੀ ਟਾਇਮ ਹੋਗਿਆ ਕਾਫ਼ੀ ਤਾਂ ਹੀ ਬਣਾਇਆਂ ਸੀਂ। ਬਸ।
ਹੋਰ ਕੋਈ ਰੈਸਪੀ ਦੱਸੋਂ, ਹਲਕੀ ਫੁਲਕੀ ਗਰਮੀਆਂ ਜਿਹੜੀ ਬਣਾਂ ਲਈਏ।
ਗਰਮੀਆਂ ਵਿੱਚ ਕੀ ਬਣਾਏ ਬੰਦਾਂ। ਪੋਹੇ ਪੂਹੇ ਬਣਾਂਦੇ ਨੇਂ, ਜਾਂ ਸੇਵੀਆਂ ਬਣਾਂ ਲਈਆਂ ਪੋਹੇ ਬਣਾਂ ਲਏ।
ਨਾਸ਼ਤੇ ਵਿੱਚ ਹੈਅ।
ਹਾਂ ਐਹੀ ਖਾਂਦੇ ਆ।
ਐਹੀ ਹਲਕਾ ਫੁਲਕਾ ਸਮਝ ਨਾਸਤਾ ਹੀ ਸਈ।
ਹੁ- ਹੁ।
ਹੋਰ ਸੁਣਾਓ।
ਬਸ ਵਧੀਆਂ, ਨਾ। ਚੱਲੇ ਜੁਲੇ ਗਈਂ ਹੋਰ।
ਕੰਮ ਵੱਧ ਗਿਆਂ ਹੋਏਗਾ ਫ਼ਿਰ ਤੇ।
ਹਮ। ਚਲੇਂ ਹੋਰ ਕੀ।
ਅੱਛਾ।
ਹੋਰ ਕਿੰਨੇਂ ਕਰਨਾਂ ਜੇ।
ਸਹੀ ਗੱਲ਼ ਹੈਂ, ਮੈਂ ਤੇ ਆਪ ਛਡਾਈ ਦੀ ਕੰਮ ਆਲੀ। ਕੰਮ ਵਾਲੀ ਗਈਂ ਛੱਡ ਕੇ ਭੱਜਗੀ।
ਸਾਡੇ ਵੀ ਛੱਡ ਗਈਂ ਏਂ।
ਚੱਲਦੀ ਪਈ ਇੱਕ ਹੋਰ ਕੰਮ ਆਲੀ ਨਾਲ਼ ਗੱਲ਼।
ਅੱਛਾ।
ਦੇਖਾਂਗੀ ਥੋੜ੍ਹਾ।
ਅੱਛਾ, ਹੂੰ-ਹੂੰ-ਹੂੰ, ਸਹੀ ਗੱਲ ਏ।
ਹੂੰ, ਹਜੇ ਤਾਂ ਚੱਲ ਹੱਥ-ਪੈਰ ਚੱਲਦੇ ਪਏ ਗਰਮੀ ਹੈਨਾ ਤੇ ਚਲੋ ਉਹ ਬੰਦਾ ਕਰ ਲੈਂਦਾ। ਹਾਂ ਸਰਦਿਆਂ ਦਿਕਤ ਹੋ ਜਾਏਗੀ।
ਹੂੰ, ਚਲੋ ਫਿਰ ਮੈਂ ਤੁਹਾਨੂੰ ਨਾ ਬਾਦ ਅੱਛਾ, ਕੋਲ ਕਰਦੀ ਹਾਂ ਜਿਹੜਾ, ਮੈਨੂੰ ਕੋਲ ਆ ਰਹੀ ਹੈ ਠੀਕ ਹੈ ਓਕੇ-ਓਕੇ-ਓਕੇ। ਓਕੇ ਬਾਏ।